ਹੈਲੋ
ਹੈਲੋ, ਹਾਂਜੀ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਹੈ?
ਠੀਕ, ਤੁਸੀਂ ਦੱਸੋ?
ਵਧੀਆ, ਵਧੀਆ ਤੁਸੀਂ ਸੁਣਾਓ
ਬਸ ਠੀਕ, ਹੋਰ ਕੀ ਕਰਦੇ ਪਏ?
ਕੁਛ ਨੀ, ਮੈਂ ਵੀ ਥੋੜਾ ਕੰਮ ਕਰ ਰਹੀ ਸੀ, ਹਾਂ
ਅੱਛਾ
ਹਾਂਜੀ, ਹਾਂਜੀ, ਹੋਰ ਸੁਣਾਓ ਵਧੀਆ? ਹੋਰ ਚਾਹ ਪੀ ਲਈ ਕਦੋਂ ਦੀ, ਬਸ ਹੁਣ ਚੱਲੀ ਸੀ ਮੈਂ ਕਿਚਨ 'ਚ ਡਿਨਰ ਦੀ ਤਿਆਰੀ ਕਰਨ। ਮੈਂ ਕਿਹਾ ਚਲੋ ਦਸ ਮਿੰਟ ਬੈਠ ਜਾ, ਕਰ ਲਾ ਥੋੜਾ ਕੰਮ। ਹਾਂਜੀ- ਹਾਂਜੀ ਹੋਰ ਸੁਣਾਓ, ਤੁਸੀਂ ਅੱਜ ਕਿਵੇਂ ਯਾਦ ਕੀਤਾ ਸਾਨੂੰ
ਬਸ ਵੈਸੇ ਹੀ, ਹੋਰ ਗਏ ਸੀ ਕਿਤੇ ਅੱਜ?
ਹਾਂ ਅੱਜ ਸਾਡੇ ਇੱਥੇ ਗੁਰਪੁਰਬ ਹੁੰਦਾ ਨਾ, ਉੱਥੇ ਗਏ ਸੀ ਗੁਰਦੁਆਰੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅੱਜ ਮਨਾਉਂਦੇ ਨਾ ਸਾਡੇ ਇੱਥੇ ਫਿਕਸ ਡੇਟ ਪੰਜ ਜੁਲਾਈ ਦਾ ਆਹ ਹਾਂ, ਉੱਥੇ ਗੁਰਦੁਆਰਾ ਹੈ ਨਹਿਰ ਦੇ ਕੋਲ, ਉੱਥੇ ਗਏ ਸੀ।
ਹਾਂਜੀ, ਅਸੀਂ ਵੀ ਗਏ ਦੇ ਸੀ ਉੱਥੇ, ਅੱਛਾ ਹਾਂਜੀ
ਹਾਂ, ਗਰਮੀ ਬਹੁਤ ਸੀ, ਗਰਮੀ ਬਹੁਤ ਜ਼ਿਆਦਾ ਸੀ' ਹਾਂ' ਉਂਜ ਤਾਂ ਵਧੀਆ ਆਏ ਦੇ ਸੀ ਰਾਗੀ ਬਾਹਰੋਂ ਵੀ ਆਏ ਦੇ ਸੀ ਕਥਾ ਵਚਕ ਵੀ ਆਏ। ਜੈਸੇ ਭਾਈ ਸਾਹਿਬ ਬੜੇ ਵਧੀਆ, ਉਹ ਬੜੀ ਅੱਛਾ ਕਥਾ ਕਰਦੇ ਪਏ ਸੀ, ਸੁਣਦੇ ਪਏ ਸੀ ਸਾਰੇ ਇਹ ਗਰਮੀ ਕਰਕੇ ਜ਼ਿਆਦਾ ਦੇਰ ਬੈਠੇ ਨੀ। ਦੋ ਕੁ ਘੰਟੇ ਹੀ ਬੱਸ ਲੱਗੇ ਆ। ਤੇ ਆ ਗਈਆਂ ਘਰ ਵਾਪਿਸ।
ਹਮ, ਅਸੀਂ ਵੀ ਗਏ ਸੀ। ਕੋਈ ਬਾਰਾਂ ਵਜੇ ਨਾਲ ਉੱਥੇ। ਹਾਂਜੀ, ਤੇ ਇੱਥੇ ਆ ਗਏ ਸੀ ਘਰ ਅਸੀਂ।
ਅੱਛਾ,
ਹਾਂਜੀ,
ਆਹ, ਚਲੋ ਸਾਲ ਬਾਅਦ ਆਂਦਾ ਪ੍ਰੋਗਰਾਮ, ਫਿਰ ਜਾਣਾ ਤੇ ਹੈ ਹੀ। ਗਰਮੀ, ਨਹੀਂ ਜਾਓ ਨਾ ਫਿਰ ਮਨ ਚ ਹੁੰਦਾ ਕਿ ਗਏ ਨੀ ਗਏ ਨੀ। ਹਾਂਜੀ
ਹਮ, ਸੰਗਤ ਵੀ ਬੜੀ ਆਈ ਹੋਈ ਸੀ।
ਆਹ ਸੰਗਤ ਤੇ ਕਾਫੀ ਸੀ। ਸੰਡੇ ਸੀ ਨਾ, ਫਿਰ ਸੰਡੇ ਕਰਕੇ ਵੀ ਸਭ ਆਏ ਹੋਏ ਸੀ। ਮੈਂ ਨਹੀਂ ਤੇ ਕਈ ਲੋਕ ਹੋ ਵੀ ਜਾਂਦੇ ਥੋੜਾ। ਹਾਂ, ਹੋਰ ਤੁਸੀਂ ਕੌਣ ਕੌਣ ਗਏ ਸੀ?
ਮੈਂ ਗਈ ਸੀ, ਤੇ ਮੇਰੀ ਮੰਮਾ ਗਈ ਸੀ ਬਸ।
ਅੱਛਾ-ਅੱਛਾ, ਦੋਨੋ ਜਣੇ ਸੀ। ਫਿਰ ਮਤਲਬ, ਤੁਸੀਂ ਇਹ ਚਲਾ ਲੈਦੇ ਸਕੂਟੀ ਵਗੈਰਾ ਜਾਂ ਕਿਦੇ ਤੇ ਗਏ ਸੀ। ਬ
ਨਹੀਂ ਆਟੋ ਚ ਗਏ ਹੋਏ ਸੀ।
ਅੱਛਾ- ਅੱਛਾ ਆਟੋ ਕੋਲ ਹੀ ਤੁਹਾਡੇ ਘਰੋਂ ਦੇ ਕੋਲ ਹੀ ਥੋੜਾ ਕੇ, ਅੱਛਾ, ਦੂਰ ਹੈ।
ਹਾਂਜੀ।
ਠੀਕ ਹੈ।
ਤੁਹਾਡੇ ਉੱਥੋਂ ਕੋਲ ਪੈਂਦਾ?
ਸਾਡੇ ਵੀ ਹੈ ਤਾਂ ਦਸ ਪੰਦਰਾਂ ਮਿੰਟ ਤੇ ਨਿਕਲ ਰਸਤਾ ਆਉਂਦਾ ਹੀ ਹੈ। ਦਸ ਪੰਦਰਾਂ ਮਿੰਟ ਦਾ,
ਅੱਛਾ।
ਦਸ ਪੰਦਰਾਂ ਮਿੰਟਾਂ ਸੀ। ਅੱਜ ਬਾਈਕ ਤੇ ਹੀ ਗਏ ਸੀ ' ਹਾਂ' ਹਾਂਜੀ ਹਾਂ।
ਠੀਕ ਏ।
ਤੇ ਗਏ ਨੀ ਫਿਰ ਦੋ ਜਣੇ ਸੀ, ਫਿਰ ਤਦ ਬਾਈਕ ਤੇ ਗਏ ਨੇ! ਗੱਡੀ ਤੇ ਵੀ ਚਲੇ ਜਾਈਦਾ ਹਾਂ ਅੱਜ, ਹਾਂ ਸੰਡੇ ਹੋਣ ਕਰਕੇ ਨਾ ਫਿਰ ਹੋ ਜਾਂਦਾ ਹਮ। ਹਾਂ, ਸ਼ਬੀਲ ਵੀ ਲੱਗੀ ਦੀ ਸੀ ਸ਼ਬੀਲ ਵੀ ਪੀਤੀ ਬਾਹਰ।
ਹੂੰ
ਸ਼ਬੀਲ ਦਾ ਮਜ਼ਾ ਅਲੱਗ ਹੁੰਦਾ। ਉੱਥੇ ਹੀ, ਘਰ ਲਿਆ ਕੇ ਨੀ ਹੁੰਦਾ ਉਹ ਹੁੰਦਾ ਸਵਾਦ। ਜੋ ਉੱਥੇ ਆਂਦਾ ਹਾਂ, ਹਾਂ। ਉਹ ਤੇ ਹੈ। ਲੰਗਰ ਹਾਲ ਚ ਵੀ ਬੜੀ ਗਰਮੀ ਸੀ। ਬਹੁਤ ਗੁੰਮਾ ਹੋ ਗਿਆ ਦਾ ਸੀ। ਸੰਗਤ ਬਹੁਤ ਜ਼ਿਆਦਾ ਸੀ। ਨਾ ਹੂ, ਤੇ ਮੌਸਮ ਚ ਤੇ ਬਹੁਤ ਜਿਆਦਾ ਹੋ ਜਾਂਦਾ। ਨਾ, ਫਿਰ ਹੈ ਹੂਮਿਡਿਟੀ ਬੜੀ ਸੀ। ਹ
ਹਾਂਜੀ,
ਬਿਲਕੁਈ ਫਰ
ਹਾਂਜੀ, ਚਲੋ ਇਹ ਅਸੀਂ ਹਜੇ ਨਾ ਕੁਛ ਨੀ ਬਣਾਇਆ ਸ਼ਾਇਦ, ਮੂੰਗਰਾ ਬਣਾਵਾਂਗੇ। ਥੋੜੀ ਸਬਜ਼ੀਆਂ ਪਈ। ਈਆ ਵੀ ਹੋਈਆਂ ਸਵੇਰ ਦੀਆਂ ਤੇ ਮੈਂ ਜਾਓ ਵੀ ਖਤਮ। ਕਰਾਂਗੇ, ਹਾਂ ਤੇ ਜਾਂ ਮੂੰਗਰਾ ਜੇ ਕਹਿਣਗੇ ਤੇ ਫਿਰ ਬਣਾ ਦਿਨੇ ਆ। ਹੋਰ ਦੱਸੋ, ਹਾਂਜੀ। ਹ ਇਹ ਹੈ, ਕਿ ਚਲੋ ਗੁਰਪੁਰਬ ਤੇ ਜਾਈਏ ਬੜੇ ਲੋਕ ਜਿਹੜੇ ਆਪਣੇ ਜਿਹੜੇ ਮਿਲ ਜਾਂਦੇ। ਜਿਹੜੇ ਬੜੀ ਦੇਰ ਦੇਰ ਤੋਂ ਅਸੀਂ ਦੇਖ। ਕਹਿੰਦੇ ਨੀ ਹੁੰਦੇ, ਗੁਰਦੁਆਰੇ ਜਾਈਏ ਤੇ ਕਈਆਂ ਦਾ ਮੇਲ ਹੋ ਜਾਂਦਾ ਹਾਂਜੀ। ਆ ਬੜੇ ਐਸੇ ਮਿਲੇ ਆ ਲੋਕ ਜਿਹੜੇ ਬੜੀ ਦੇਰ ਬਾਅਦ ਹੀ ਮਿਲੇ ਆ ਹਾਂ। ਫਿਰ, ਚਲੋ ਹੁੰਦਾ ਵੀ ਚਲੋ ਦੇਖਿਆ ਕਿਸੇ ਨੂੰ ਇੱਕ ਦੂਸਰੇ ਨੂੰ ਹਾਂਜੀ। ਗਰਮੀ ਤੇ ਬਹੁਤ ਸੀ। ਪਰ ਬੜੇ ਪੱਖੇ ਵਗੈਰਾ ਬਹੁਤ ਲੱਗੇ ਸੀ। ਕੂਲਰ ਵੀ ਹਾਂਜੀ।
ਥੋੜਾ ਵਿਚ ਹੋ ਗਿਆ ਸੀ ਮੌਸਮ, ਧੁੱਪ ਚਲੇ ਗਈ ਸੀ।
ਇਹ ਹੈ ਕਿ ਧੁੱਪ ਜਾਦਾ ਨੀ ਸੀ ਪਰ ਹਿਊਮਿਡਿਟੀ ਤੇ ਹੈ ਨਾ ਗੁੰਮਾ ਸੀ ਨਾ ਇਹ ਹੈ ਕਿ ਧੁੱਪ ਪ ਨਾ ਹੋਣ ਕਰਕੇ ਥੋੜਾ ਕਾਫ਼ੀ ਫ਼ਰਕ ਸੀ ਜਿਹੜਾ ਕਿ ਲੋਕੀ ਬਾਰ ਆਰਾਮ ਨਾਲ ਖੜੇ ਸੀ ਜਾਂ ਬੈਠੇ ਦੇ ਸੀ। ਹਾਂ ਅੱਜ ਕੱਲ ਪੱਖੇ ਵੀ ਵਧੀਆ ਲੱਗ ਲੱਗੇ ਦੇ ਹੁੰਦੇ ਆ ਜਿਹੜੇ ਉਹ ਏਸੀ ਵਾਲੇ ਪਾਣੀ ਛੱਡਦੇ ਆ ਉਹਨਾਂ ਨਾਲ ਵੀ ਬੜਾ ਥੋੜਾ ਰਾਹਤ ਰਹਿੰਦੀ ਹੈ ਬਾਰ ਨਾ ਗੈਦਰਿੰਗ ਚ ਉਹਨਾ ਨਾਲ ਵੀ ਬੜਾ ਫਰਕ ਪੈਂਦਾ। ਹੁ ਹਾਲ ਤੇ ਚਲੋਂ ਏਸੀ ਹੁੰਦੇ ਆ ਜਿੱਥੇ ਕਥਾ ਹੁੰਦੀ ਹੈ ਜਾ ਉਥੇ ਪ੍ਰਕਾਸ਼ ਹੁੰਦਾ ਪਰ ਉੱਥੇ ਰਸ਼ ਬੜਾ ਸੀ ਉੱਥੇ ਬੈਠ ਹੀ ਨੀ ਸਕਦੇ ਸੀ ਬਹੁਤ ਸੰਗਤ ਸੀ।
ਹੁ
ਹਾਂਜੀ-ਹਾਂਜੀ ਹੋਰ ਸੁਣਾਓ ਤੁਸੀ ਫੇਰ ਕੁਛ ਆ ਕੇ ਕੀਤਾ ਕੁਛ ਜਾ ਰੈਸਟ ਹੀ ਕੀਤੀ ਅੱਜ ਸੰਡੇ ਸੀ।
ਖਾ ਕੇ ਤੇ ਬਸ ਟੀਵੀ ਵੇਖਿਆ।
ਅੱਛਾ। ਅੱਛਾ ਅਸੀਂ ਬਸ ਲੇਟੇ ਦੇ ਸੀ ਹੁਣ ਫਿਲਮ ਲਗਾਈ ਰਹੀ ਡੈਡੀ ਹੋਣਾ ਨੇ ਨਾਲ। ਫੇਰ ਫਿਲਮ ਦੇਖਦੇ ਪਏ ਆ। ਹਾਂ, ਫੇਰ ਨਾਲੇ ਬਾਰ ਨਿਕਲਣ ਨੂੰ ਮਨ ਵੀ ਨੀ ਕਰ ਰਿਹਾ ਬਾਹਰ ਗਰਮੀ ਬੋਹਤ। ਏਸੀ ਲੱਗੇ ਹੋਣ ਤੇ ਫੇਰ ਬਾਰ ਜਾਣਾ ਬੜਾ ਲੱਗਦਾ ਨਾ ਹੀ ਜਾਓ ਤਾਂ ਚੰਗਾ ਹੁਣ ਇੱਕੋ ਵਾਰੀ ਜਾਨੇ ਹਾਂ ਬਾਰ। ਹਾ ਖਾਣਾ-ਖੁਣਾ ਬਣਾ ਕੇ ਫੇਰ ਇਕੋ ਵਾਰੀ ਆਵਾ। ਤੁਸੀਂ ਹੁਣ ਬਣਾ ਲਿਆ ਡਿਨਰ ਦੀ ਕੀਤੀ ਤਿਆਰੀ।
ਨਹੀਂ ਹਜੇ ਸੋਚਦੇ
ਅੱਛਾ ਇਹੀ ਸੰਡੇ ਦਾ ਥੋੜਾ ਹੁੰਦਾ ਹੀ ਏ ਐਜ ਹੀ ਚੱਲਦਾ ਸੰਡੇ।
ਹਾਂ, ਦੁਪਹਿਰੇ
ਹਾਂ, ਦੁਪਹਿਰੇ ਸਾਡਾ ਵੀ ਉੱਥੇ ਹੋ ਗਿਆ ਸਵੇਰੇ ਸੈਂਡਵਿਚ ਬਣਾ ਲਏ ਸੀ ਸੰਡੇ ਦਾ ਥੋੜਾ ਹੁੰਦਾ ਨਾ ਲਾਈਟ ਕਹਿ ਲੋ ਯਾ ਕੁਛ ਨਹੀਂ ਰੂਟੀਨ ਵਰਕ ਨੀ ਨਾ ਹੁੰਦਾ। ਬਾਕੀ ਡੇਜ਼ ਤੇ ਰੂਟੀਨ ਚੱਲਦੀ ਏ ਹਾਂ ਰੂਟੀਨ ਨਾ ਹੀ ਸਭ ਕੁਛ ਚਲਦਾ। ਹ ਹੁਣ ਦੇਖਦੇ ਆ ਕੀ ਬਣਾਣਾ ਅਜੇ ਤੇ ਵੈਸੇ ਹੈ ਨੀ ਕੁਛ ਕਹਿ ਰਹੇ ਭੁ ਕ ਨੀ ਹੈਗੀ। ਪਰ ਫੇਰ ਵੀ ਥੋੜਾ-ਬਹੁਤ ਲਾਈਟ ਗਿਆ ਕੁਛ ਤੇ, ਹਾਂ।
ਅਸੀਂ ਚਾਹ ਦੇ ਨਾਲ ਮੈਗੀ ਖਾਧੀ ਸੀ ਹੁਣੇ ਬਣਾ ਕੇ।
ਅੱਛਾ-ਅੱਛਾ ਆਹ ਕੁਛ ਇਸ ਤਰ੍ਹਾਂ ਦੀ ਚੀਜ਼ ਖਾਾਲ ਲੋ ਤੇ ਫੇਰ ਚਲੋ ਠੀਕ ਹੁੰਦਾ।
ਹੁ ਨਾਲੇ ਇਨੀ ਭੁੱਖ ਵੀ ਨੀ ਹੈ ਹੁਣ।
ਹਾਂ।
ਅੱਛਾ-ਅੱਛਾ। ਆ ਮੈਗੀ-ਮੂਗੀ ਖਾ ਲੈਂਦੇ ਬੱਚੇ ਸਾਡੇ ਵੀ ਇਸ ਤਰ੍ਹਾਂ ਹੀ ਹੈ ਕਦੇ ਮੈਕਰੋਨੀ, ਕਦੇ ਮੈਗੀ। ਕੁਛ ਨਾ ਕੁੱਛ ਚੱਲਦਾ ਰਹਿੰਦਾ। ਹਾਂ ਚਲੋ ਵਧੀਆ।
ਹੋਰ ਘਰ ਠੀਕ ਨੇ ਸਾਰੇ।
ਹਾਂਜੀ-ਹਾਂਜੀ ਸਭ ਠੀਕ ਹੈ ਤੁਸੀਂ ਸੁਣਾਓ ਤੁਹਾਡੇ ਠੀਕ ਹੈ ਡੈਡੀ ਵਗੈਰਾ ਠੀਕ ਹੈ? ਉਹ ਨੀ ਤੁਹਾਡੇ ਡੈਡੀ ਨੀ ਆਏ ਨਾ ਹਨਾ ਡੈਡੀ ਨੀ ਦੇਖੇ ਸੀ ਤੁਹਾਡੇ ਪਾਪਾ। ਤੁਹਾਨੂੰ ਮੈਂ ਦੇਖਿਆ ਸੀ ਦੂਰੋਂ ਹੀ ਹਾਂ ਮੇਲ ਨ ਹੋਇਆ ਉੰਝ। ਹੁਣ ਦੇਖਿਆ ਸੀ ਮੈਂ ਤੁਹਾਨੂੰ ਹਮ ਹਾਂਜੀ। ਚਲੋ।
ਉਹ ਫੇਰ ਦੁਕਾਨ ਤੇ ਸੀ ਆਪਣੀ, ਤਾਂ ਆ ਨਹੀਂ ਪਾਏ।
ਅੱਛਾ, ਅੱਛਾ ਠੀਕ ਏ ਚਲੋ। ਤੁਸੀਂ ਆਏ ਵਧੀਆ, ਸਗੌ ਆਉਣਾ ਚਾਹੀਦੈ ਨਹੀਂ, ਨਹੀਂ, ਬੰਦੇ ਨੂੰ ਇਹ ਨੀ ਕਿ, ਇੱਕ ਦੂਜੇ ਤੇ ਡਿਪੈਂਡ ਨਹੀਂ ਹੋਣਾ ਚਾਹੀਦਾ। ਆਪੇ ਹੀ ਆਉਣਾ ਚਾਹੀਦੈ। ਹਾਂ, ਠੀਕ ਗੱਲ ਏ, ਹੋਰ ਕੀ।
ਵਧੀਆ, ਕੰਮ ਠੀਕ ਚੱਲ ਰਿਐ ਤੁਹਾਡਾ। ਹਾਂ, ਚਲੋ। ਹਾਂ, ਚਲੋ ਇਸ ਤਰ੍ਹਾਂ ਹੀ ਏ ਚੱਲਦਾ ਈ ਏ ਏਦਾਂ ਹੀ, ਬੱਤੀ ਹੋਰ ਫੰਕ। ਵਗੈਰਾ ਆਣਗੇ। ਵਗੈਰਾ ਆਣਗੇ ਤੇ ਸਹੀ ਚੱਲੇ ਚਲੋ 'ਥੋੜੀ ਹਾਂ, ਆਵਾਂ ਗੀ ਵੀ ਕੋਈ ਆਏਗਾ ਨਾ ਫੰਕਸ਼ਨ। ਤੇ ਕਰਵਾਵਾਂਗੀ ਫੇਰ ਮੈਂ ਵੀ ਤੁਹਾਡੇ ਕੋਲ, ਹਾਂ, ਕਰਵਾਵਾਂਗੀ। ਤੁਹਾਡੇ ਕੋਈ ਮੈਂ ਹਾਂ। ਤੁਹਾਡੀੇ ਦੇਖਦੀ ਰੈਹਣੀ ਮੈਂ ਵੀਡੀਓਜ਼ ਤੇ ਵੇਖਣੀ ਆ ਤੁਹਾਡੀਆਂ, ਅੱਛਾ ਹੈ, ਸਭ ਵਧੀਆ ਕੰਮ ਹੈ। ਹਾਂਜੀ। ਅੱਜ ਅੱਛਾ, ਅੱਛਾ। ਗਰਮੀ ਐ ਨਾ ਗਰਮੀ, ਥੋੜਾ ਆਲਸ ਵੀ ਕਹਿ ਲਓ ਜਾਂ ਥੋੜਾ ਡਰ ਕਹਿ ਲਓ, ਕੁਛ ਵੀ ਅੱਜ।
ਅ ਨਾਲੇ ਸ਼ੋਪ ਤੇ ਉਹ। ਅ ਸ਼ੋਪ ਤੇ, ਨਾਲੇ ਗਰਮੀ ਵੀ ਬੜੀ ਹੁੰਦੀ ਏ ਨਾ।
ਹਾਂਜੀ, ਹਾਂਜੀ।
ਹਾਂ ਉੱਥੇ ਏਸੀ ਨਹੀਂ ਹੈਗਾ।
ਅੱਛਾ। ਉੰਝ ਤੇ, ਤੁਹਾਡੇ ਨਾਲ ਰੂਮ ਵੀ ਹੈਗਾ ਪਰ ਉਹ ਫੇਰ ਥੋੜ੍ਹਾ ਹੋ ਜਾਂਦਾ ਨਾ ਬਟ। ਕਹਿੰਦਾ, ਸਮਾਨ ਵਗੈਰਾ ਪਿਆ ਦੈ।
ਪਰ ਸ਼ੋਪ ਤੇ, ਏ ਭੀ ਤੁਹਾਡਾ ਸਮਾਨ ਪਿਆ ਤਾਂ ਜ਼ਿਆਦਾ ਨਹੀਂ, ਤੇ ਘਰ ਵੀ ਤੁਸੀਂ। ਕੱਲੇ ਹੀ ਹੁੰਦੇ ਹੋ, ਘਰ ਵੀ ਕਰ ਸਕ।
ਹਾਂਜੀ, ਅੰਕਲ।
ਇਹ ਵੀ ਹੋ ਸਕਦੈ, ਆ ਇਹ ਐ ਨਾ ਸਮਾਨ ਛੋਟਾ, ਛੋਟਾ ਬੜਾ। ਸਮਾਨ ਹੁੰਦਾ ਹੋਏਗਾ ਨਾ ਯੂਜ। ਇਹ ਤੇ ਹੈ ਫਿਰ, ਚਲੋ ਫੈਨ ਵਗੈਰਾ ਤੇ ਲੱਗਾ ਦਾ ਹੋਣਾ, ਫੈਨ ਕੋਈ ਹੈ। ਟੇਬਲ ਫੈਨ ਲੈ ਲਉ, ਇੱਕ ਹੋਰ। ਆਜਾ ਕੇ ਛੋਟੇ ਕੂਲਰ ਵੀ ਆਉਂਦੇ ਆ ਨਾ ਛੋਟੇ, ਉਹ ਵੀ ਸਹੀ ਜੇ ਰਹਿਣਗੇ। ਹਾਂ ਉਹ ਕੁਛ, ਕੋਈ ਲੈ ਲਓ ਇੱਕ, ਛੋਟੇ ਕੂਲਰ ਹੁੰਦੇ। ਤੇ ਇੰਝ ਕੂਲਰ ਨੀ ਕੋਈ ਵੀ ਪਿਆ ਦਾ ਨੀ ਸਾਡੇ ਕੋਲ ਪਹਿਲਾਂ, ਕੋਈ ਕੂਲਰ ਨੀ ਪਿਆ ਦਾ।
ਨਹੀਂ, ਕੂਲਰ ਨਹੀਂ ਹੈਗਾ।
ਨਹੀਂ ਹੁੰਦੇ ਹੁਣ ਤੇ ਅੱਜ ਕੱਲ ਤੇ, ਹੈ ਹੀ ਨੀ ਕੂਲਰ ਵਗੈਰਾ, ਕਈ ਵਾਰੀ ਹੁੰਦਾ ਏ ਨਾ ਸਾਡੇ ਕੋਲ ਪਹਿਲੇ। ਹੁੰਦੀਆਂ ਚੀਜ਼ਾਂ।
ਕੂਲਰ ਨੀ ਹੈ, ਉੰਝ ਟੇਬਲ ਫੈਨ ਇੱਕ ਪਿਆ ਦਾ ਬਟ ਉਹਦੀ ਹਵਾ। ਜਿਸ ਸਾਈਡ ਉਹਦਾ ਫੇਸ ਰੱਖੋ, ਉੱਥੇ ਹੀ ਹਵਾ ਹੁੰਦੀ ਏ।
ਓਹੋ ਹੀ ਏ ਨਾ, ਉੱਥੇ ਹੀ ਆਏਗੀ ਜੇ ਫੇਸ ਤੇ ਆਏਗਾ। ਫੇਸ ਤੇ, ਹਾਂਜੀ, ਕੂਲਰ ਹੀ ਵਾਰਾ ਖਾਏਗਾ ਜੇ। ਨਹੀਂ ਏਸੀ ਨਹੀਂ ਹਜੇ ਲਗਵਾਉਣਾ ਚਾਹੁੰਦੇ ਨਾ, ਛੋਟਾ ਕੂਲਰ ਹੋ ਜਏ ਨਾ ਹਜੇ। ਪਰ ਬੜੀ ਤਰਾਂ ਦੇ ਆਏ ਜੇ, ਪਲਾਸਟਿਕ ਵਾਲੇ, ਉਹ ਲੈ। ਆਹ ਨਹੀਂ ਕਿਵੇ ਵੀ ਤੇ ਚਲੋ ਹਜੇ ਕੁਝ ਹੁੰਦੇ ਹੀ ਏ ਨਾ ਕੰਮ ਕੋਈ ਹੋਮ ਸਰਵਿਸ ਕੋਈ ਇੱਧਰ ਉਧਰ ਨਾ ਜਾਓ। ਹੋਏ ਨਾ ਫੇਰ ਹੁੰਦੈ ਜ਼ਿਆਦਾ ਕੰਮ ਹੋ ਜਏ ਚਲੋ ਏ ਸੀ ਬੰਦਾ ਲਗਵਾ ਲੈਂਦਾ। ਹਾਂਜੀ। ਹੋਰ ਠੀਕ ਸਭ ਵਧੀਆ? ਹਾਂਜੀ ਚਲੋ ਵਧੀਆ ਹੀ ਚਾਹੀਦਾ ਕਰਵਾਵਾਂਗੀ, ਮੈਂ ਵੀ ਕਰਵਾਵਾਂਗੀ ਕੋਈ ਫੰਕਸ਼ਨ ਆਲੇ ਫੇਰ ਆਨੇ ਫੰਕਸ਼ਨ ਹਜੇ ਥੋੜਾ ਲੇਟ ਆਣੇ ਆ ਦੀਵਾਲੀ ਉਸ ਤੋਂ ਬਾਅਦ ਵਗੈਰਾ, ਹਾਂਜੀ। ਹਾਂ ਸੀਜ਼ਨ ਹੀ ਉਦੋਂ ਹੀ ਹੁੰਦਾ ਨਾ ਫੰਕਸ਼ਨ ਦਾ। ਆ ਨਈ ੳਝ ਤੇ ਹੈ, ਹੁਣ ਵੀ ਮੈਰਿਜ ਵਗੈਰਾ ਤੇ ਹੈ। ਕਈਆਂ ਦੀਆਂ ਅਗਸਤ ਚ ਮੈਰਿਜ ਆਣਗੀਆਂ। ਲੇਕਿਨ ਆਪਣੇ ਘਰ ਦੇ ਫੰਕਸ਼ਨ ਸਾਨੰ ਦੀਵਾਲੀ ਤੋਂ ਬਾਅਦ ਆਣੇ ਆ, ਦੋ-ਤਿੰਨ ਹਾਂ ਫੇਰ ਵਜਨ ਕਰਵਾਵਾਂ।
ਹੂੰ, ਦੱਸਣਾ ਆਪਣੀ ਵੀ ਫਰੈਂਡ ਵਗੈਰਾ ਨੂੰ।
ਹਾਂਜੀ-ਹਾਂਜੀ, ਮੈਂ ਦੱਸਾਂਗੀ ਕਿਸੇ ਨੇ ਕਰਾਣੇ ਹੋਣਗੇ ਤਾਂ ਚਲੋ ਠੀਕ ਐ ਜੀ ਹਾਂ ਸਤ